ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਐ?
ਵਧੀਆ-ਵਧੀਆ, ਤੁਸੀਂ ਦੱਸੋ?
ਵਧੀਆ। ਹਾਂਜੀ ਹਾਂ, ਵਧੀਆ ਆਪਾਂ ਬਸ ਘੁੰਮ ਰੇ ਆ। ਹਾਂਜੀ ਦੁਬਈ ਘੁੰਮ ਰਿਆ, ਦੁਬਈ ਗਰਮੀ ਚ। ਹੈਲੋ ਹੈਲੋ? ਹੈਲੋ?
ਹਾਂਜ
ਹੈਲੋ? ਹਾਂਜੀ, ਹੋਰ ਤੁਸੀ
ਬਸ ਫਟ ਚਾਹ ਬਣਾ ਰਹੀ ਸੀ ਪੀਲੋ
ਬਸ ਪੀਓ ਤੁਸੀਂ
ਬੁੜੀਏ ਗਏ ਸੀ
ਅੱਛਾ ਤੁਹਾਨੂੰ ਕੀ ਬਣਾਣਾ ਆਂਦਾ ਏ
ਸਾਰਾ ਕੁਛ
ਚਲੋ ਕੋਈ ਵਧੀਆ ਚੀਜ਼ ਦੱਸੋ ਆਪਾਂ ਵੀ ਘਰ ਟਰਾਈ ਕਰਾਂਗੇ ਬਣਾਨ ਨੂੰ ਹਾਂਜੀ ਕੋਈ ਵੀ ਚੀਜ਼ ਕੋਈ ਵੱਡੀ ਚੀਜ਼ ਹੋਵੇ ਪਿਆਜ ਪਿਊਜ ਜ ਕਟ ਲੀਏ ਆ ਪਾ ਵੀ ਟਮਾਟਰ ਪਿਆਜ ਕੋਈ ਰੈਸਪੀ ਦੱਸੋ ਨਹੀਂ ਰਾਜਮਾਂ ਆਂਦੇ ਨੇ ਕੜੀ ਦੱਸੋ ਕੜੀ ਬਿਨਾਂ ਕੜੀ ਤੇ ਓਨੇ ਵੀ ਨਹੀਂ ਆਂਦੀ ਬਣਾ ਨੀ ਬਿਨਾ ਲਸੀ ਤੋਂ ਬਿਨਾਂ ਲੱਸੀ ਤੋਂ ਬਿਨਾਂ ਟਾਟਰੀ ਤੋਂ
ਐ ਫੇਰ ਕਾਦੀ ਕੜੀ
ਦਹੀਂ ਦੀ ਬਣ ਜਾਂਦੀ ਹੈ ਚਲੋ ਤੁਸੀਂ ਉਹਦੇ ਦੱਸ ਲ ਕੀ ਕਹਿੰਦੇ ਨੇ ਉਹਦੀ ਦੱਸ ਦੋ ਅ ਮੂੰਗੀ ਦਾਲ ਦਸ ਦ ਮੂੰਗੀ ਦਾਲ ਦੱਸ ਦੋ ਬਿਮਾਰ ਜ਼ਿਆਦਾ ਰਹਿੰਦੇ ਨਾ ਆਪਾਂ ਤਾਂ ਕਰਕੇ ਫਿਰ ਖਿਚੜੀ ਬਾਰੇ ਦੱਸ ਦੇਣਾ ਕਿਉਂਕਿ ਅੱਜ ਵੈਸੇ ਵੀ ਬੀਪੀ ਲੋ ਹੈਗਾ ਏ
ਹਮ ਮੈਨੂੰ ਕੁੱਝ ਵੀ ਨੀ ਆਉਂਦਾ ਬਣਾਣਾ ਕਿਉਂਕਿ ਮੈਂ ਅੱਜ ਤੱਕ ਕੋਈ ਇਹ ਚੀਜ਼ਾਂ ਨੀ ਬਣਾਈਆਂ
ਹ ਨਹੀਂ ਜਿੰਨੀ ਵੀ ਲੇਡੀਜ਼ ਹੈ ਘਰ ਦਾ ਕੰਮ ਤੇ ਆਂਦਾ ਹੀ ਹੋਏਗਾ ਇੱਕ ਅੱਧੀ ਰੈਸਪੀ ਦੱਸੋ ਆਪਾਂ ਹੀ ਘਰ ਪੰਗੇ ਲੈ ਕੇ ਵੇਖੀਏ ਪਤਾ ਲੱਗੇ ਮਾਰ ਵੀ ਹਾਂਜੀ
ਮੈਗੀ ਆਂਦੀ ਬਣਾਣੀ
ਉਹ ਤੇ ਮੈਨੂੰ ਵੀ ਆਂਦੀ ਪੰਜ ਮਿੰਟ ਲੱਗਦੇ ਨੇ ਬਣਦੇ
ਹਾਂਜੀ ਪਾਸਤਾ ਵੀ ਆਂਦਾ ਹੈ
ਪਾਸਤਾ ਮੈਨੂੰ ਵੀ ਆਂਦਾ ਪਾਸਤਾ ਤੇ ਚਲੋ ਦੱਸੋ ਤੁਸੀਂ ਕਿਸ ਹਿਸਾਬ ਨਾਲ ਬਨਾਂਦੇ ਹੋ ਆਪਾਂ ਵੀ ਬਨਾਵਾਂਗੇ ਘਰ ਸਹੀ ਗੱਲ ਕਹਿ ਨਹੀਂ ਸੋ ਪੈਨ ਸੇ ਬਣਾਵਾਂਗੇ ਦੱਸੋ ਕਿਵੇਂ ਬਣਾਓਗੇ
ਪੈਲੇ ਪਿਆਜ ਕੱਟ ਕਰਕੇ ਫੇਰ ਉਹਦੇ ਜੋ ਤੁਸੀਂ ਪਾਣਾ ਏ ਸ਼ਿਮਲਾ ਮਿਰਚ ਹੋ ਗਈ ਯਾ ਹਰੀ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਪਾਲੋ
ਹਾਂਜੀ ਪੈਲੇ ਤੁਸੀਂ ਆਪਣੇ
ਫੇਰ ਓਇਲ ਰੱਖ ਦੋ ਓਨੂੰ ਗਰਮ ਕਰਦੋ
ਅੱਛਾ ਜੀ
ਫਿਰ ਹੁਣ ਤੜ ਪਿਆਜ ਪਾ ਦੋ ਜੋ ਤੁਸੀਂ ਕੱਟ ਕੀਤਾ ਏ
ਟਮਾਟਰ ਪਿਆਜ ਜੋਬੀ ਹੈ ਮੈਂ ਜੀਜਾ ਜੀ ਨੂੰ ਮੈਂ ਪੁੱਛਾਂਗੀ ਪੰਜ ਪਿਆਰਿਆਂ ਬਾਰੇ ਹਾ ਹਾ ਠੀਕ ਹੈ ਇਤਿਹਾਸ ਹਾਂਜੀ ਬਈ ਪੰਜ ਬਾਣੀਆ ਜ਼ਰੂਰੀ ਹੁੰਦੀਆਂ ਨੇ ਹੈ ਠੀਕ ਹੈ ਪਾਸਤਾ ਤੁਸੀਂ ਕਹਿ ਰਹੇ ਸੀ ਕਿ ਮੈਗੀ ਪਾਣੀ ਕਿ ਪਾਸਤਾ ਪਾਣਾ ਐਵੇਂ ਐਹ ਕੀ ਗੱਲਾਂ ਕਰਨੀਆਂ, ਹਾ ਔ ਅੱਗੇ ਵਧੇ। ਵਧੀਆਂ ਵਿੱਚੇ ਦੁੱਧ ਚਾਹ ਪੱਤੀ ਨਾਲ਼ ਪਾ ਦੇਣਾਂ। ਹਾਂ ਦੁੱਧ ਤੇ ਪੱ ਪੈ ਦੇਣਾ, ਮੈਂ ਵੀ ਬਣਾਉਦਾ ਮੈਗੀ -ਮੈਗੀ ਇੱਕ ਹੀ ਮੈਗੀ ਬਣਾਣੀ ਆਂਦੀ ਮੈਨੂੰ ਖਾਲੀ। ਦੋ ਜੂਥ ਦੀ ਬੁਕਾਰ, ਇੱਕ ਹੀ ਮੈਗੀ ਬਣਾਣੀ ਆਂਦੀ ਮੈਂਨੂੰ। ਮੈਂਗੀ ਹਾਂ ਇੱਕ ਇੱਕ ਮੈਗੀ ਮੈਂ ਲ਼ੈ ਕੇ ਆਂਦਾ ਪੰਦਰਾਂ ਰੁਪਏ ਦੀ ਮੱਖਣ ਟਿੱਕੀ। ਇੱਕ ਪਿਆਜ਼ ਤਿੰਨ ਟਮਾਟਰ ਤੇ ਮੈਗੀ ਨੂੰ। ਅਲੱਗ ਭਾਂਡੇ ਚ ਮੈਂ ਉਬਾਲ ਲੈਂਦਾ ਚੰਗੀ ਤਰ੍ਹਾਂ, ਤੇ ਇਹਨੇ ਚ ਮੈਂ ਪੂਰੇ। ਨਾਲ਼ ਟਮ ਉਹ ਪਿਆਜ਼ ਪਾ ਲੈਨਾਂ ਪੂਰ ਪੂਰੇ ਕਾਲੇ ਕਰ ਦਿੰਦਾਂ ਪਿਆਜ ਮੈਂ ਜਿਵੇਂ ਬਿਲਕੁਲ ਹੁਣ ਵਾਲੇ ਹੁੰਦੇ ਨਾ ਤੇ ਜਿਹੜਾਂ ਉਬਾਲਿਆ ਹੋਇਆਂ ਪਾਣੀ ਹੁੰਦਾ ਦਾ ਨਾ ਉਹਦੇ ਦੋ ਕੁ ਚਮਚ ਜਿਵੇਂ ਦੋ ਤਿੰਨ ਚਮਚ ਪਾ ਕੇ ਉਹਦੇ ਚ ਮੈਗੀ ਦੇ ਵਿੱਚ ਉਹਦੇ। ਚ ਮਸਾਲੇ ਚ ਤੇ ਨੂਨ ਮਰਚਾ ਪਾ ਕੇ ਜਿਹੜਾਂ ਉਹ ਪਾਣੀ ਉਬਾਲੇ ਨਾ ਮੈਗੀ ਉਹਦੇ ਚ ਚ ਮਸਾਲਾ ਪਾ ਦਿੰਦੇ ਆਪਾਂ ਮੈਗੀ ਦਾ। ਹਾਂ ਤੇ ਉਹਨੂੰ ਨੂੰ ਬਾਲ ਚੰਗੀ ਤਰ੍ਹਾਂ ਪੁਣ ਕੇ। ਤੇ ਉਸ ਤੋਂ ਬਾਅਦ ਮੈਗੀ ਨੂੰ ਪਾਣੀ ਸਮੇਤ ਪਾਦੋ।
ਅੱਛਾ।
ਹਾਂ ਜਿਉ ਉਹ ਜਿਵੇਂ ਪਾਓਗੇ ਨਾ ਤੇ ਉਸ ਤੋਂ ਬਾਅਦ ਤੁਸੀਂ ਇੱਕ ਦੋ ਚਮਚ ਮਲਾਈ ਪਾਦੋ। ਜਿਵੇਂ ਜੇ ਹਾਂਜੀ ਬੜਾਂ ਸਵਾਦ ਬਣੇਂ
ਹੂੰ ਕਰਾਂਗੇ ਟਰਾਏ।
ਹਾਂਜੀ।
ਕਰਾਂਗੀ ਮੈਂ ਕਿਹਾ ਟਰਾਏ।
ਹਾਂਜੀ ਬਹੁਤ ਵਧੀਆ ਬਣਦਾ, ਹੋਰ ਕੀ ਆਂਦਾ ਤੁਹਾਂਨੂੰ
ਹਾਂਜੀ।
ਮਨਚੂੂਰੀਅਨ -ਮਨਚੂਰੀਅਨ ਆਂਦਾ ਬਣਾਣਾ।
ਨਹੀਂ।
ਚੋਮੀਨ। ਮੈਂਨੂੰ। ਮੇਨੂ ਖਾਲੀ ਉਹ ਆਂਦਾ ਦਾਲ਼ ਦੂਲ ਬਣਾਣੀ ਆਂਦੀ ਦੀ ਬਾਸ। ਹੋਰ ਬਾਈ। ਬਸ ਹੋਰ ਫੁਲਕੇ ਬਣਾ ਲੈਣੇੇ ਟੇਡੇ ਮੇਢੇ। ਟਢੇ ਮੇਢੇ ਫ਼ੁਲਕੇ ਬਣਾ ਲੇਨੇ ਆ, ਗੋਲ ਤੇ ਆਂਦੇ ਨੀ ਮੈਨੂੰ
ਟੇਢੇ ਮੇਢੇ। ਹਾਂਜੀ ਫਸਟ ਕਲਾਸ ਮਾਲਕ ਦੀ ਫੁੱਲ ਕਿਰਪਾ।
ਅੱਛਾ।
ਹੋਰ। ਤੁਸੀਂ ਕਿੱਧਰ ਮਤਲਬ ਕਿ ਫੇਰ ਵੀ ਇੰਟਰਸਟ ਤੇ ਹੋਏਗਾ ਮਤਲਬ ਬਣਾਉਣ ਵਿੱਚ ਸਬਜ਼ੀ ਵਗ਼ੈਰਾ ਜਾਂ ਸਬਜੀ ਸੁਬਜੀ ਬਣਾਉਣ ਤੇ ਉਹ ਤੇ ਹੋਏਗਾ ਬਈ। ਉਹ ਹੁੰਦਾ ਨਾ ਬਈ ਜਿਵੇਂ ਮੈਂਨੂੰ। ਨੀ ਐ। ਨਹੀਂ ਮੈਂ ਕੋਈ ਵੀ ਕੰਮ ਹੈ ਕਹਿੰ ਅੱਛਾ ਹਰ ਇੱਕ ਕੰਮ ਇੰਟਰਸਟ ਲ, ਕੋਈ ਵੀ ਕੰਮ ਹੋ। ਹਾਂ। ਮਜ਼ੇ ਲੈ ਕੇ ਕਰਨਾ ਕੋਈ ਵੀ ਚੀਜ਼ ਹੈਗੇ ਨਾ ਜਿ ਸਿਖਣਾ ਤੇ ਮਨ ਲਾ ਕੇ ਨੇੜੇ ਵੀ ਲੱਗਣਾ। ਵੈਸੇ ਸਾਰਾ ਕੰਮ ਮਾੜਾ ਜੇ ਐਹਦਾ, ਕੋਈ ਨੀ।
ਹੂ
ਹੋਰ ਬੱਚਾ ਕਾਮੇਗੀ।
ਹਾਂ।
ਵਧੀਆ ਫਸਟ ਕਲਾਸ।
ਤੁਸੀਂ ਦੁਬਈ ਘੁਮ ਰਹੇ ਹੋ।
ਹਾਂ ਦੁਬਈ ਗਰਮੀ ਬੜੀ ਹੈਗੀ ਛਾਲੇ ਪੈ ਗਏ ਨੇ ਪੇਠੇ ਤੇ।
ਗਈ ਉਹ
ਹੈਂ ਕੁੜੀ ਕਹਿੰਦੀ ਦੁਬਈ ਐਦੇ ਸਰਦੀ ਜ਼ਿਆਦਾ ਸੀ ਨਾ ਉੱਧਰ ਇਹ ਗਰਮੀ ਖਾਣੇ।
ਅੱਛਾ। ਵਿਚ ਪਰ ਬਸ ਉੱਧਰ ਦਾ ਕੁਛ ਏਰੀਆ ਵਗੈਰਾ
ਉਧਰ ਖਾਲੀ ਰੇਤ ਹੀ ਮਿਲਦੀ ਏ, ਚੂਰਨ ਨੀ ਮਿਲਦੇ। ਇਹ ਤੇ ਇਹਨਾਂ ਨਾਲ ਐ। ਰੰਗ ਸਾਫ ਹੋ ਜਾਏਗਾ ਨਾ। ਹਾਂਜੀ। ਬਾਕੀ ਤੇ ਗਰਮੀ ਬ ਹਾਂਜੀ, ਆਂਦੀ ਏ ਗੱਲਾਂ ਮਾਰਨੀਆਂ ਆਂਦੀਆਂ ਨੇ।
ਨਹੀਂ, ਮਤਲਬ ਉੱਧਰ ਹੋਰ ਕੁਛ ਨੀ ਹੈ।
ਹੈ ਗਿਆ। ਬ ਨਹੀਂ ਨਹੀਂ ਉੱਧਰ ਗਰਮੀ ਤੋਂ ਇਲਾਵਾ ਬਿਲਡਿੰਗਾਂ ਹੈ ਯ ਨੇ ਪੈਂਤੀ- ਪੈਂਤੀ, ਛੱਟੀ- ਛੱਟੀ ਉਮਜ। ਹਾਂ। ਉ, ਉੱਧਰ ਹਰ ਜਗ੍ਹਾ ਏਸੀ ਲੱਗੇ ਹੋਏ ਨੇ। ਆ ਬੁਰਜ ਖਲੀਫਾ ਤੋਂ ਉੱਪਰ ਖੜਾ ਬ ਜੰਪ ਮਾਰ ਲਾਂਗਾ ਪੈਰ ਛੋਟ ਖੋਲਾਂਗਾ, ਵੀਡੀਓ ਬਣਾ ਤੁਹਾਨੂੰ ਪੜ੍ਹਨਾ ਦੇਖ ਲੈਣਾ। ਜੇ ਮਾਰ ਗਿਆ ਤੇ ਠੀਕ, ਨੀ ਤੇ ਰਾਮ- ਨਾਮ ਸ ਇਕ ਤਰਫਾ ਪਿਆਰ। ਵੈਸੇ ਤਾਂ ਫ ਚੇਚੇ ਫੂਕਣ ਗੇ। ਅੱਜ ਕੱਲ ਪਤਾ ਕੀ ਬੰਦਿਆਂ ਕੋਲ ਟੈਮ ਨੀ ਹੈਗਾ ਨਾ। ਬੰਦਿਆਂ ਕੋਲ ਟੈਮ ਨੀ ਹੈਗਾ ਨਾ।
ਹੋਰ ਕੁਛ ਹੈ ਉਲੇ ਦੁਬਈ ਦਾ ਕੋਈ ਫੇਮਸ।
ਹਾਂਜੀ
ਦੁਬਈ ਦੀ ਕੋਈ ਫੇਮਸ ਫਲੇ ਪਲੇਸ ਹੈ।
ਨਹੀਂ, ਵੈਸੇ ਘੁੰਮੇ ਤੇ ਨੀ ਦੁਬਈ। ਬਸ ਉਦੋਂ ਏਅਰਪੋਰਟ ਤੋਂ ਬਾਹਰ, ਗਿਆ ਸੀ ਬਾਹਰ ਹੀ ਭੇਜਤਾ ਕਹਿੰਦਾ ਤੇਰੇ ਵੱਜ ਦਾ ਨੀ ਹੈਗਾ।
ਅੱਛਾ।
ਹਾਂਜੀ। ਕੀ ਕਹਿ ਰਹੇ ਹੋ?
ਬਸ ਇਹੀ ਹੈਗਾ ਉਹ ਆਂਦੀ ਵਾਰੀ ਜਦੋਂ ਪਾਇਲਟ ਕਹਿੰਦਾ ਤੂੰ ਚਲਾ ਲੇਂਗਾ ਜਹਾਜ, ਮੈਂ ਕਿਹਾ ਨਹੀਂ। ਮੈਂ ਤੇ ਉਹ ਪੁੱਛਿਆ ਬ੍ਰੇਕ ਕਿੱਧਰ ਹੈਗੀ ਉਹ ਕਹਿੰਦਾ ਬ੍ਰੇਕ ਪਤਾ ਨੀ ਕਿੱਧਰ ਹੈ।
ਫੇਰ ਤੁਸੀਂ ਗੱਲ ਕਿਵੇਂ ਕਰ ਰਹੇ ਹੋ ਇਸ ਟਾਈਮ?
ਹਾਂਜੀ, ਉਹ ਇੱਕ ਘੰਟਾ ਮੈਂ ਇੱਕ ਘੰਟਾ ਲੇਟ ਜਾਵਾਂਗਾ ਨਾ ਹੁਣ ਮੈਂ ਇੱਕ ਘੰਟੇ ਲੇਟ। ਅੱਜ ਪਸੀਂਜਰ ਆਏ ਨੇ ਨਾ ਪਸੀਂਜਰ ਉਹ ਗਰਮੀ ਕਾਰਨ ਲੇਟ ਹੋ ਗਏ ਨੇ ਕਹਿੰਦੇ ਏਸੀ ਦੀ ਹਵਾ ਖਾ
ਹੁਣ ਟਰੇਨ
ਨਈ, ਪਸੀਂਜਰ ਹੁੰਦੇ ਨਈ ਬੰਦੇ? ਪਸੀਂਜਰ ਬੰਦਿਆਂ ਨੂੰ ਈ ਤੇ ਕਹੰਦੇ ਨੇ ਹੋਰ ਕਿਨੂੰ
ਅੱਛਾ। ਬੰਦੇ ਵੀ ਹੁੰਦੇ ਨ।
ਚੀਜ਼ ਦੇ ਹਰ ਚੀਜ਼ ਦੇ ਦੋ- ਹਰ ਚੀਜ਼ ਦੇ ਦੋ ਮਤਲਬ ਹੁੰਦੇ ਨਾ ਤਾਂ ਕਰ ਕੇ
ਅੱਛਾ।
ਵੈਸੇ ਤੇ ਸੀ ਐਨ ਜੀ ਨਾਲ ਚੱਲਦੈ ਚਾਜ ਵੀ।
ਅੱਛਾ।
ਪੈਟਰੋਲ ਡੀਜ਼ਲ ਨਾਲ ਖਤਮ ਹੋ ਗਐ, ਜਦੋਂ ਦੀ ਸੀ ਐਨ ਜੀ ਜਆਈ ਨਾ ਉਹ ਐਵਰੇ ਜੀ ਵਧੀਯਾ ਦੇਂਦੇ ਨਾ ਤਾਂ ਕਰਕੇ।
ਅੱਸ਼ਾ।
ਏ ਕਿਦੇ ਨਾਲ ਗੱਲ ਕਰ ਰੇ ਹਾ?
ਹੋਸਟਲ ਦਾ ਪਾਣੀ ਵੀ ਖਾਰਾ ਹੈਗਾ ਜੇ, ਹੰ ਦੁਬਈ ਦਾ। ਓਏ ਹਾਏ
ਏਛਾ।
ਹਾਂਜੀ, ਉਹ ਖਾਲੀ ਮੂੰਹ ਚ ਰ ਮੂੰਹ ਇਚ ਰੱਖੋ ਤੇ ਬਾਹਰ ਕੱਢ ਦੋ ਬਸ। ਚ ਗ ਕਰ ਗੱਲ ਕਰਦਾ ਪਤਾ ਨੀ ਕੌਣ ਹੈਗੈ, ਹੋਰ ਦੱਸੋ? ਚੱਲ ਵਧੀ ਹੋਣਾ ਦਾ। ਤੇ ਤੁਸੀ ਵੀ ਚਲੋ, ਤੇ ਹੋ ਆਉ ਤੁਸੀਂ ਵੀ ਦੁਬਈ। ਟ੍ਰੇਨ ਦੀ ਟਿਕਟ ਲੇ ਕੇ।
ਅੱਛਾ।
ਵਈ ਟ੍ਰੇਨ ਦੀ ਟਿਕਟ ਲੈਲੋ, ਆਪਣਾ ਤੁਸੀ ਚਲੇ ਜਾਉ। ਪੱਕਾ, ਵੈਸੇ ਤੇ ਮੈਨੂੰ ਕਪਿਲ ਆਲੇ ਦਾ ਵੀ ਫੋਨ ਆਯਾ ਸੀ, ਕਹੰਦਾ ਆਜਾ ਇੱਕ ਅੱਧਾ ਸ਼ੋ ਲਾ ਜਾ, ਮੈਂ ਕਿ ਮੇਰੇ ਕੋਲ ਟੈਮ ਨੀ ਹੈਗਾ। ਹਾਂ ਤਯਾੜੀਆਂ ਲਾਨੀ ਹੁੰਦੀ ਏ ਨਾ ਫੈਕਟਰੀ, ਫੈਕਟਰੀ।
ਪੈਸੇ- ਪੂਸੇ ਮਿਲਦੇ ਨੀ ਐਵੇਂ ਈ।
ਨਈ ਫਰੀ ਏ, ਫਰੀ ਸੇਵਾ ਕਰ ਨਹੀਂ ਪੈਸੇ ਵਾਸਤੇ ਥੋੜੀ ਆ ਜੀ ਦੀ ਹਰ ਚੀਜ਼ ਪੈਸਾ ਥੋੜੀ ਹੈਗੀ।
ਅੱਛਾ ਜੀ।
ਹ ਹਾ- ਹਾ ਕਈ ਜਗਾ ਬੰਦਾ ਸੇਵਾ ਵੀ ਕਰਨੀ ਚਾਹੀਦੀ ਐ। ਹੋਰ ਚਲੋ ਠੀਕ ਏ ਫੇਰ ਐ। ਰਾਮ -ਰਾਮ ਜੀ। ਠੀਕ ਐ ਰਾਮ ਜ ਪਾ ਚਾ